ਹੈਲੋ ਸਤਿ ਸ੍ਰੀ ਅਕਾਲ,
ਸਤਿ ਅਕਾਲ ਜੀ, ਕੀ ਹਾਲ ਚਾਲ?
ਬਸ ਵਧੀਆ, ਤੁਸੀਂ ਸੁਣਾਓ? ਮੌਸਮ ਕੇ ਹਿਸਾਬੇ,
ਮੌਸਮ ਦੇਖੋ ਅੱਜ ਤੇ ਸਵੇਰੇ ਬਾਰਿਸ਼ ਹੋਈ ਸੀ। ਦੀ ਬਾਰਿਸ਼ ਹੋ ਰਹੀ ਹੈ ਕਦੇ ਧੂੱਪ ਚੜ ਰਹੀ ਹੈ।
ਹਾਂ ਬਹੁਤ ਫਰਕ ਪੈ ਗਿਆ ਪਹਿਲਾਂ ਇਨੀ ਕਰ ਵੀ ਕਿਥੇ ਬਾਰਿਸ਼ ਹੁੰਦੀ ਸੀ।
ਹਾਂਜੀ ਹਾਂਜੀ ਨਾ,
ਪਤਾ ਹੀ ਨੀ ਚੱਲਦਾ ਇਸ ਮੌਸਮ ਦਾ
ਮੌਸਮ ਦਾ ਵਾਕ ਕੁਛ ਪਤਾ ਨੀ ਚੱਲਦਾ ਪਿਆ ਜ ਅਹ ਮਿੰਟ ਚ ਦੇਖੋ ਬਾਰਿਸ਼ ਹੋ ਰਹੀ ਹੈ ਮਿੰਟ ਚ ਦੇਖੋ ਜਿਵੇਂ ਧੁੱਪਾ ਆ ਰਹੀ ਹੈ। ਤਾਂਸੀਂ ਇਸ ਤਰ੍ਹਾਂ ਮੌਸਮ ਨਾ ਪਹਾੜਾਂ ਦੇ ਵਿੱਚ ਹੁੰਦਾ ਵਾ ਪਰ ਹੁਣ ਮੌਸਮ ਇੱਥੇ ਨੋਰਮਲ ਹੀ ਮੌਸਮ ਹੋਣ ਲੱਗ ਪਿਆ ਵਾ
ਜੀ ਜੀ
ਹਾਂਜੀ-ਹਾਂਜੀ ਇਹ ਮੌਸਮ ਬਦਲਣ ਨਾਲ ਨਾ ਵੀ ਬਿਮਾਰੀਆਂ ਬੜੀਆਂ ਜ਼ਿਆਦਾ ਲੱਗ ਗਰੀਆਂ ਲੋਕਾਂ ਨੂੰ ਨਾ
ਉਹ ਐਕਚੁਲੀ ਆਦਤ ਨ ਨਾ ਆਪਣੀ ਬੋਡੀ ਨੂੰ ਇਸ ਮੌਸਮ ਵਿੱਚ ਰਹਿੰਦੀ ਹੋਈ ਇਕਦਮ ਗਰਮੀ ਹੋ ਰਹੀ ਹੈਏ ਇੱਕ ਦਮ ਸਰਦੀ ਹੋ ਰਹੀ ਹੈ ਉਹਦਾ ਫ਼ਰਕ ਤਾਂ ਪੈਂਦਾ ਹੀ ਹੈ ਉਹਦੇ ਨਾਲ ਬਹੁਤ ਜਾਦਾ
ਹਾ ਉਹੀ ਨਾ ਹਾਂ ਕਲਾਈਮੇਟ ਚੇਂਜ ਹੁੰਦਾ ਨਾ ਹਾਂ ਤੇ ਬਾਰਿਸ਼ ਹੋ ਰਹੀ ਹੈ ਜਿਵੇਂ ਬਾਰਿਸ਼ ਤੋਂ ਬਾਅਦ ਨਾ ਕਿੰਨੀ ਹਮਿਨਿਟੀ ਹੋ ਜਾਂਦੀ ਹੈ ਬਾਅਦ ਵਿੱਚ
ਹਾਂਜੀ
ਹਾਂ ਕਦੀ ਏਸੀ ਚਲਾ ਰਹੇ ਹ ਕਦੀ ਏਸੀ ਨਹੀਂ ਚਲਾ ਰਹੇ ਕਦੀ ਬੰਦ ਕਰ ਰਹੇ ਹ ਉਹਦੇ ਕਰਕੇ ਵੀ ਥੋੜਾ ਜਿਹਾ ਹੋ ਜਾਂਦਾ ਕਿ ਟੈਂ ਜਿਵੇਂ ਇਕਮ ਚੇਂਜ ਹੋ ਜਾਂਦਾ ਨਾ ਚ ਬੈਠੋ ਤੇ ਥੋੜਾ ਮਤਲਬਹ ਫੀਲ ਥੋੜਾ ਠੀਕ ਲੱਗਦਾ ਜੇ ਬਾਹਰ ਨਿਕਲੋ ਤੇ ਗਰਮੀ ਲੱ ਲਗਦੀ ਹੈ ਉਹਦੇ ਵਿੱਚ ਹੀ ਇਸ ਤਰ੍ਹਾਂ ਮਤਲਬ ਬੁਖਾਰ ਵਗੈਰਾ ਵੀ ਇਸ ਤਰ੍ਹਾਂ ਹੋਣਾ ਸ਼ੁਰੂ ਹੋ ਗਿਆ ਗਰਮ ਸਰਦ ਹੋ ਜਾਂਦਾ ਤੇ ਬੁਖਾਰ ਹੋਣਾ ਵੀ ਸ਼ੁਰੂ ਹੋ ਗਿਆ ਇਸ ਤਰ੍ਹਾਂ ਨਾ ਹਾਂ ਮੌਸਮ ਨਾ ਚੇਂਜ ਹੁੰਦਾ ਜਾ ਰਿਹਾ ਵੈ-
ਪਹਿਲਾਂ ਹੁੰਦਾ ਸੀਗਾ ਕਿ ਇਹ ਦੋ ਤਿੰਨ ਮਹੀਨੇ ਗਰਮੀ ਹੀ ਪਏਗੀ ਤੇ ਗਰਮੀ ਹਦੀ ਸੀਗੀ ਪਤਾ ਹੁੰਦਾ ਸੀਗਾ ਹੋਵੇ ਹੁਣ ਬਸ ਇੱਕਦਮ ਸਵੇਰੇ ਤੁਪੇ ਸ਼ਾਮੀ ਬਾਰੀਿਸ਼ ਆਗੀ ਰਾਤ ਫੇਰ ਠੰਡਾ ਠਾਰ ਹੋ ਗਿਆ ਸੀ ਸਵੇਰੇ ਸਿਰ ਗਰਮੀ ਹੋਗੀ ਤਾਂ ਕੁਛ
ਸਮਝ ਹੀ ਨਹੀਂ ਆ ਰਿਹਾ ਹਾਂਜੀ ਇਸ ਵਾਰੀ ਜ਼ਿਆਦਾ ਹੋ ਰਿਹਾ ਇੱਥੇ ਇਹਮ ਮੌਸਮ ਦੇ ਵਿੱਚ ਕਦੇ ਬਾਰਿਸ਼ ਨਹੀਂੀ ਹੁੰਦੀ ਇਸ ਵਾਰੀ ਜ਼ਿਆਦਾ ਹੋ ਰਿਹਾ ਹਾਂ
ਤਾਂ ਪੈ ਰਿਹਾ ਸਾਰੀ ਜਗ੍ਹਾ ਦੇਖਵਾਣਾ ਚੇਂ
ਹਾਂਜੀ ਹਾਂਜੀ-ਹਾਂਜੀ ਹਾਂ ਸਹੀ ਕਹਿ ਰਹੇ ਤੁਸੀਂ ਹਾਂ ਬਿਲਕੁਲ
ਪੋਲੂਸ਼ਨ ਇਨਾ ਹੋ ਗਿਆ ਗਲੇਸ਼ੀਅਰ ਵੀ ਘੁਲਣੇ ਵੀ ਸ਼ੁਰੂ ਹੋ ਗਏ ਨੇ ਇਹਦੇ ਨਾਲ
ਹਾਂ ਪੋਲਿਊਸ਼ਨ ਦੇ ਵਾਕ ਬਹੁਤ ਜ਼ਿਆਦਾ ਹਾਂ ਬ ਪੋਲਿਊਸ਼ਨ ਬਹੁਤ ਜਿਆਦਾ ਸਹੀ ਗੱਲ ਹੈ ਹਾਂ ਦਿਨ ਬ ਦਿਨ ਵੱਧਦਾ ਹੀ ਜਾ ਰਿਹਾ ਪੋਲਿਊਸ਼ਨ ਨਾ ਹਾਂ ਦਿਨ ਦਾ ਵੱਧਦਾ ਜਾ ਰਿਹਾ ਪੋਲਿਊਸ਼ਨ ਜਰਾ ਜਿਹਾ ਘਰੋਂ ਨਿਕਲ ਕੇ ਜਾਓ ਹਾਂ-ਹਾਂ ਜ ਜੇ ਘਰੋਂ ਨਿਕਲ ਕੇ ਜਾਓ ਕ ਹਾਂਜੀ-ਹਾਂਜੀ ਮੈਂ ਕਹਿੰਦੀ ਘਰੋਂ ਜਿਹਰਾ ਰਾ ਜਹਾ ਨਿਕਲ ਕੇ ਜਾਓ ਨਾ ਤੇ ਕੱਪੜੇ ਇਸ ਤਰ੍ਹਾਂ ਮਹਿਲੇ ਹੋ ਜਾਂਦੇ ਜਿਵੇਂ ਪਤਾ ਨੀ ਕਿੰਨਾ ਅਸੀਂ ਕੰਮ ਕਰਕੇ ਆਏ ਹੁੰਦੇ ਹਾਂ ਬਾਹਰੋਂ ਇੰਨੇ ਗੰਦੇ ਮਤਲਬ ਕੱਪੜੇ ਹੋ ਜਾ ਇੰਨਾ ਪੋਲਿਊਸ਼ਨ ਨਾ ਬਾਹਰ ਮਤਲਬ-ਮਤਲਬ! ਏ ਥੋਦੀ ਬਾਹਰ ਤੇ ਇਨਾ ਪੋਲਿਊਸ਼ਨ ਏ, ਹਾਂ। ਔ ਈ ਨਾ, ਪੋਲਿਸ਼ਨ ਦਾ ਵੱਧਾ ਕਾਰਨ ਇਹ ਹੀ ਹੈ ਜਿਹੜਾ ਅਸੀਂ ਪੇੜਾਂ ਦੀ ਕਟਾਈ ਕਰਦੇ ਜਾ ਰਹੇ ਆਂ, ਲੋਕੀ ਆਪਣੇ ਲਈ ਆਪਣੇ ਆਪਣੀ ਜ਼ਰੂਰਤਾਂ ਪੂਰੀਆਂ ਕਰਨ ਲਈ ਪੇੜਾਂ ਨੂੰ ਕੱਟਦੇ ਨੇ। ਪੇੜਾ ਕੱ ਟਣ ਨਾਲ ਪੋਲਿਊਸ਼ਨ ਵੱਧਦਾ ਜਾ ਰਿਹਾ ਔਈ ਨਾ ਨਹੀਂ ਤੇ ਪੇੜ ਜਿਆਦਾ ਹੋਣ। ਤੇ ਹਵਾ ਵਗੈਰਾ ਵੀ ਜਿਆਦਾ ਆਦੀ ਹੈ। ਹਵਾ ਇਸ ਕਰਕੇ ਰੁਕ ਜਿਆਦਾ ਨੀ ਆਦੀ ਕਿ ਪਈ ਤੇ ਹਾਂ ਸੇ ਹਵਾ ਪੜਾਂ ਦਾ ਹਵਾ ਸਾਫ਼ ਜਾਂ ਹਾਂ ਨਾ ਹੁਣ ਦੇਖ ਬ ਸੁਣਨ ਚ ਇਹ ਵੀ ਆਦਾ ਵੀ ਕਿ ਜਿਵੇਂ ਹੁਣ ਜੋ ਕਿ ਪਹਾੜਾਂ ਤੇ ਜਾਂਦੇ ਨੇ ਉੱਥੇ ਪਹਿਲੇ ਕਿੰਨੀ ਮੌਸਮ ਠੰਡਾ ਰਹਿੰਦਾ ਸੀ। ਇਨਾ ਜਿੱਦਾਂ ਮੌਸਮ ਠੰਡਾ ਰਹਿੰਦਾ ਸੀ, ਹੁਣ ਟੈਂਪਰੇਚਰ ਇੱਧਾਂ ਦਾ ਤੇ ਉੱਧਰ ਬਿਲਕੁਲ ਸੇਮ ਹੋ ਗਿਆ ਹੁਣ ਤੇ ਕਾਰਨ ਕੀ ਹੈ, ਕਾਰਨ ਇਹੀ ਹੈ ਵੱਧਾ ਪੋਲਿਊਸ਼ਨ ਰ ਜਿਹੜੀਆਂ ਪੇੜਾਂ ਦੀ ਕਟਾਈ ਹੋ ਰਹੀ ਹੈ। ਆਪਣੇ ਘਰਾਂ ਦੇ ਵਿੱਚ ਮਤਲਬ ਪੇੜ ਪੌਦੇ ਨਹੀਂ ਲਗਾਦੇ। ਦੇ ਦਾ ਕਿ ਕੱਟਦੇ ਜਾ ਰਹੇ ਨੇ, ਉਸ ਕਰਕੇ ਹੋਈ ਜਾ ਰਿਹਾ
ਕੋਈ ਘਰ ਵਿਚ ਥੋੜਾ ਬਹੁਤ ਲਗਾਣਾ ਸ਼ੁਰੂ ਕਰਦੇ ਨਾ ਉਹਦੇ ਨਾਲ ਵੀ ਫ਼ਰਕ ਪਏਗਾ ਹੁਣ ਗਰੀਨਰੀ ਤਾਂ ਆਲਮੋਸਟ ਖਤਮ ਹੀ ਹੋ ਗਿਆ। ਤੁਸੀਂ ਜੇ ਟਰੈਵਲ ਕਰੋ ਰਸਤੇ ਚ ਦੇਖੋ ਬਾਏ ਰੋਡ ਵੀ ਕਿਸੇ ਵੀ ਤਰੀਕੇ ਨਾਲ, ਤੇ ਸਾਰੇ ਹਾਈ ਬੇਜ਼ ਫਲਾਈਓਵਰਸ ਸਾਰੀ ਜਗ੍ਹਾ ਤੇ ਹੀ ਹੈ, ਮਤਲਬ ਕੋਂਕ੍ਰੀਟ ਹੋ ਗਿਆ ਸਾਰਾ ਕੋਈ ਵੀ ਤੁਹਾਨੂੰ ਅ ਗਰੀਨਰੀ ਤਾਂ ਬਹੁਤ ਹੀ ਤਾਂ ਪਹਿਲਾਂ ਪਤਾ ਹੀ ਨਹੀਂ ਚੱਲ ਹਾਂ ਪਹਿਲਾਂ ਤਾਂ ਪਤਾ ਹੀ ਹਾਂ ਪਹਿਲਾਂ ਤਾਂ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਹੀ ਕਿਨੀ ਗ੍ਰੀਨ ਨ੍ਰਰੀ ਹੁੰਦੀ ਸੀ। ਪਤਾ ਚੱਲਦਾ ਸੀ ਹੁਣ ਦੂਸਰਾ ਹੁਣ ਤਾਂ ਸਮਝ ਹੀ ਨੀ ਆਦਾ ਕਿਹੜਾ ਕਿਹੜਾ ਗਿਆ ਤੇ ਕਿਹੜਾ ਆਇਆ।
ਸਹੀ ਗੱਲ ਹੈ ਸਹੀ ਗੱਲ, ਪਹਿਲੇ ਟਾਈਮ ਦੇ ਵਿੱਚ ਕੀ ਹੁੰਦਾ ਸੀ ਲੋਕੀ ਜਿਵੇਂ ਪੇੜਾਂ ਦੇ ਥੱਲੇ ਆਪਣੇ ਜਿਵੇਂ ਬੋਰਡ ਦੀ ਛਾਂ ਥੱਲੇ ਬਹਿ ਜਾਂਦੇ ਹੁੰਦੇ ਸੀ। ਉਹ ਵੀ ਨਜ਼ਰ ਨੀ ਆਉਂਦੇ ਬਿਲਕੁਲ ਵੀ, ਪੇੜ ਹੋਣਗੇ ਤੇ ਲੋਕੀ ਨੀਚੇ ਬੈਠਣਗੇ ਨਾ ਪੇੜ ਹੈ ਹੀ ਨੀ ਬਿਲਕੁਲ ਖਤਮ ਹੀ ਹੋ ਗਏ ਪੇੜ ਕੋਈ ਵਿਰਲੇ ਹੀ ਮ ਪਿੰਡ ਜਿੱਥੇ ਹੈ ਪੈੜ ਤੁਹਾਨੂੰ ਮਿਲਣ ਨਹੀਂ ਤੇ ਕੋਈ ਨੀ ਇਸ ਤਰ੍ਹਾਂ ਦੀ ਜਗ੍ਹਾ ਰਹੀਆਂ ਹਨਾ
ਹਾਂਜੀ ਪਿੰਡਾਂ ਵਿੱਚ ਵੀ ਹੁਣ ਹੋ ਸਕਦਾ ਹੈਗਾ ਪਹਿਲਾਂ ਵਾਲੇ ਪ
ਪਿੰਡ ਨਹੀਂ ਰਹੇ ਸਹੀ ਗੱਲ ਹਾਂ ਹੀ ਨਾ ਜਿਵੇਂ ਪਹਿਲੇ ਪੌੜ ਪੇੜ -ਪੌਦੇੇ ਨੇ ਜ਼ਿਆਦਾ ਹੁੰਦੇ ਸੀ ਨਾ ਹੁਣ ਉਹ ਪੇੜ ਦੇ ਰਹੇ ਨੀ ਬਿਲਕੁਲ ਵੀ ਰਹੇ ਨੀ ਖ਼ਤਮ ਹੀ ਹੋ ਗਏ ਨੇ ਬਿਲਕੁਲ ਹਾਂ
ਨੀ ਫੇਰ ਉਹ ਕੋਂਨਫਰੀਟ ਉਹਦੇ ਨਾਲ ਤਾਂ ਵਧਣਾ ਹੀ
ਹਾਂ ਉਹ ਤੇ ਹੈ ਜਨਸੰਖਿਆ ਵੱਧਣ ਕਰਕੇ ਵੀ ਹੋ ਰਿਹਾ ਹਾਂ ਜਿਵੇਂ ਜਿਵੇਂ ਜਨਸੰਖਿਆ ਵੱਧਦੀ ਜਾ ਰਹੀ ਹੈ ਤੇ ਉਵੇਂ -ਉਵੇਂ ਲੋਕੀ ਆਪਣੇ ਪੇੜਾਂ ਨੂੰ ਕੱਢ -ਕੱਢ ਕੇ ਉੱਥੇ ਘਰ ਬਣਾ ਜੇ ਘਰ -ਘਰ ਬਣੀ ਜਾ ਰਹੇ ਫਲੈਟ ਬਣੀਨੀ ਜਾ ਰਹੇ ਨੇ
ਹਾਂਜੀ -ਹਾਂਜੀ ਫਿਸਿਸ ਖੁਲ ਰਹੇ ਨੇ ਇਨੀ ਵੱਡ ਵੱਡੀਆਂ ਵੱਡੀਆਂ ਬਿਲਡਿੰਗਸ ਬਣ ਰਿਆਂ ਨੇ ਤੇ ਉਹ ਕਿੱਥੇ ਫਿਰ ਜ਼ਮੀਨ ਤਾਂ ਉਹੀ ਹੈ ਜ਼ਮੀਨ ਤਾਂ ਉਨੀ ਕੁ ਜਾਂ ਪੇੜ ਲੱ ਗਾ ਲੋ ਜਾਂ ਫੇਿਰ ਉਹ ਕਰਲੋ ਤੇ ਇਹ ਸਭ ਚੀਜ਼ਾਂ ਹੋਣਗੀਆਂ ਤਾਂ ਪੋਲਿਊਸ਼ਨ ਤਾਂ ਆਪਣੇ ਆਪ ਵਦੇ
ਪੋਲਿਊਸ਼ਨ ਜ਼ਿਆਦਾ ਵੱਦਾ ਹਾਂਜੀ- ਹਾਂਜੀ -ਹਾਂਜੀ ਹ
ਹਮ
ਹੁਣ ਮੈਂ ਵੀ ਕੱਲ ਕੱਲ ਮੈਂ ਆਪਣੇ ਆਪ ਆਪਣੇ ਘਰ ਦੇ ਵਿੱਚ ਗੇੜ ਉਹ ਲਗਵਾਏ ਨੇ ਪਲਾਂਟਸ ਲਗਵਾਏ ਦਿਨ ਚਾਹ ਲਗਵਾਏ ਨੇ ਮੈਂ ਕਿਹਾ ਹਾਂ ਮੈਂ ਕੱਲ ਹਾਂਾਂ ਕੱਲ ਹੀ ਲਗਵਾਏਨੇ
ਹਮ- ਹਮ ਮਨ ਤਾਂ ਪੁਗ ਮਦ- ਬਹੁਤ ਪਸੰਦ ਹੈ ਮੇ ਮੇਰੇ ਘਰ ਐਟਲੀਸਟ ਹਾ ਫੋਕੀ -ਫਿਫਟੀ ਪਲਾਂਟਸ ਹੈਗੇ ਨੇ
ਦੇਖਿਆ ਉਹ ਲਗਾ ਲੈਂਦੇ ਨੇ ਏਅਰ ਪਿਊਰੀਫਾਈ ਲਗਾਉਂਦੇ ਨੇ ਹਵਾ ਸਾਫ਼ ਕਰਨ ਵਾਸਤੇ ਹਾਂ ਨਕਲੀ ਕੰ ਚੱਲ ਪਏ ਨੇ ਅੱਜ ਕੱਲ
ਹਾਂ, ਨੀ ਔਈ ਮੇਰਾ ਬੇਟਾ ਅੱਜ ਵੀ ਮੈਨੂੰ ਕੈ ਰਿਆ ਸ ਸੀ ਮੰਮਾ ਏਅਰ ਪਿਊਰੀਫਾਇਰ ਲੈ ਲੇ ਮੈਂ ਕਿਆ ਮੈਂਨੇ ਪਲਾਂਟਸ ਈ ਏਅਰ ਪਿਊਰੀਫਾਇਰ ਵਾਲੇ ਇਤਣੇ ਸਾਰੇ ਲਗਾਏ ਹੋਏ ਐ।
ਸਹੀ ਗੱਲ ਏ, ਸਹੀ ਗੱਲ ਐ ਉਹ ਨਾ।
ਕੇ ਨੀ ਪੜਤਾ ਨਾ ਹਮ ਬੀ ਲੇ ਈ ਲੇਤੇ ਐ ਏਅਰ ਟਯੁਜ਼ਰ। ਮੈਂ ਕਿਆ ਚੱਲ ਫੇਰ ਔ ਵੀ ਦੇਖਦੇ ਆ, ਪਰ ਓਸ ਔਹੀ ਗੱਲ ਹੈਗੀ ਏ, ਪਲਾਂਟਸ ਨਾਲ ਇੰਨਾ ਫਰਕ ਨੀ ਪੈਂਦਾ ਨਾ ਹਵਾ ਇੰਨੀ ਦੂਸ਼ਿਤ
ਬਹੁਤ ਜਾਦਾ ਦੂਸਿ਼ਤ ਹੋ ਗੀ ਹਵਾ, ਹਾਂ ਸਹੀ ਗੱਲ ਐ ਹਾਂ ਹਾਂ। ਨਈ ਨਾ।
ਚਾਏ ਜਿੰਨੇ ਮਰਜ਼ੀ ਤੁਸੀਂ ਇੰਡੋਰ ਪਲਾਂਟਸ ਲਗਾ ਲੋ ਬਾਹਰ ਲਗਾ ਲੋ, ਪਰ ਔਹ ਫ਼ਰਕ ਨੀ ਪੈਂਦਾ।
ਫਰਕ ਨੀ ਪਤੈ ਕਿ ਜਿੰਨੀ ਜਨਸੰਖਿਆ ਵੱਧਦੀ ਜਾ ਰੀ ਔਨੀ ਵਾਹਨ ਵੱਧਦੇ ਜਾ ਰੇ, ਹਰ ਘਰ ਦੇ ਵਿੱਚ ਪੈਲੇ ਇੱਕ- ਇੱਕ ਗੱਡੀ ਹੁੰਦੀ ਸੀ, ਘਰ ਦੇ ਵਿੱਚ। ਤੇ ਹੁਣ ਹਰ ਘਰ ਦੇ ਵਿੱਚ ਜਿੰਨੇ ਮੈਂਬਰਸ ਤਾਂ ਓਨੀਆ ਗੱਡੀਆਂ। ਠੀਕ ਹੈ ਜਿੰਨੀਆਂ ਗੱਡੀਆਂ ਚੱਲਦੀਆਂ ਓਹੀ ਨਾ ਓਨੀ ਗੱਡੀਆਂ ਤੇ ਹੁ ਔਈ ਹੋ ਕਹਿੰਦੇ ਜਿੰਨੀਆਂ ਗੱਡੀਆਂ ਚੱਲਣਗੀਆਂ ਓਨੇ ਪੋਲਿਊਸ਼ਨ ਜਾਦਾ ਵਧੇਗਾ, ਓਨੀ ਵੱਧੇ ਓਨੀਆਂ ਸੜਕਾਂ ਤੇ ਗੱਡੀਆਂ ਚੱਲਣਗੀਆਂ ਔਨਾ ਪੌਲੂਸ਼ਨ ਵੱਧੇਗਾ ਔ ਫੇਰ। ਪਹਿਲੇ ਕਿੱਥੇ ਇੱਕ -ਇੱਕ ਗੱਡੀ ਹੁੰਦੀ ਸੀ। ਸਭ ਦੇ ਕੋਲ ਇਥੇ ਚ ਗੱਡੀ ਕਰਕੇ ਚਲੋ ਸਾਰੇ ਕੱਠੇ ਹੋ ਕੇ ਫੈਮਿਲੀ ਜਾਂਦੀ ਸੀ। ਹੁਣ ਜਿਮੇਂ ਫੈਮਿਲੀ ਮੈਂਬਰਸ ਹੋ ਗਏ ਜਾਦਾ ਹਾਂ, ਹਾਂ।
ਔਏ ਨਾ ਮੈਂ ਹੁਣ ਲੋਕਾਂ ਨੇ ਤਾਂ ਬਿਲਕੁਲ ਸਾਇਕਲ ਸੁਟ ਹੁਣ ਤੇ ਯੂਜ ਕਰਨਾ ਬੰਦ ਈ ਕਰਤੈ ਨਾ।
ਸਾਈਕਲ ਕਿੱਥੇ ਔਤੇ ਹਲਕੇ ਫੁਲਕਾ ਫਿਰ ਵੀ ਥੋੜਾ ਬੌਤ ਪਿੰਡਾਂ ਚ ਲੋਕੀ ਚਲਾਂਦੇ ਸਹਿਰਾਂ ਚ ਲੋਕੀ ਤੇ ਬਿਲਕੁਲ ਈ ਨੀ ਸਾਇਕਲ ਕਲ ਨੂੰ ਹੱਥ ਨੀ ਲਗਾਂਦੇ ਹਾਂ, ਤੁਸੀਂ ਦੇਖੋ ਅਹ ਹਾਂ ਸਕੂਟਰ ਦੇਖੋ ਐ ਸਾਈਕਲ ਨੀ ਚਲਾਣਗੇ ਅਗਰ ਜਿੰਮ ਚ ਜਾਣਗੇ ਉਹ ਉੱਥੇ ਸਾਈਕਲਿੰਗ ਚਾ ਲਾ ਲੈਣਗੇ। ਉਸ ਤਰ੍ਹਾਂ ਨੋਰਮਲ ਸਾਈਕਲ ਨੇ ਚਲਾਣੇ ਉੱਥੇ ਹਾਂ ਉਤੇ ਵੇਟ ਲੂਸ ਕਰਨ ਵਾਸਤੇ ਉਹ ਸਾਈਕਲ ਚਲਾ ਲੈਣਗੇ
ਹਾਂਜੀ ਬਿਲਕੁਲ ਜੀ ਉਹਦੇ ਨਾਲ ਫੇਰ ਬਿਮਾਰੀਆਂ ਧੋਫ਼ੇ ਫੈਲਣਗੀਆਂ ਪੋਲਿਊਸ਼ਨ ਨਾਲ ਅਲੱਗ ਤੋਂ ਫੇਿਰ ਓਬੀਸੀਟੀ ਨਾਲ ਅਲੱਗ ਤੋਂ ਬਿਮਾਰੀਆਂ ਫੈਲਦੀਆਂ ਨੇ
ਹਾਂਜੀ-ਹਾਂਜੀ ਨਾ ਵੱਧਾ ਖਾਯਾ ਪੋਲਿਊਸ਼ਨ ਕਰੇ ਕਈ ਬਿਮਾਰੀਆਂ ਦੇਖੋ ਸਾਹ ਦੀ ਸਭ ਤੋਂ ਜਿਆਦਾ ਬਿਮਾਰੀ ਲੋਕਾਂ ਨੂੰ ਅੱਜ ਕੱਲ ਲੱਗ ਰਹੀ ਹੈ ਲੰਗਸ ਖਰਾਬ ਹੋ ਰਹੇ ਕਿਡਨੀ ਖਰਾਬ ਹੋ ਰਹੀਆਂ ਇਸ ਕਾਰਨ ਕੀ ਹੈ ਪੋਲਿਊਸ਼ਨ ਕਰਕੇ ਹਾਂ ਜਦੋੱ ਅੱਜ ਕੱਲ੍ਹ ਛੋਟੇ-ਛੋਟੇ ਬੱਚਿਆਂ ਨੂੰ ਮੈਂ ਕਹਿੰਣੀ ਹਾਂ ਜੰਮਦੇ ਬੱਚਿਆਂ ਨੂੰ ਅਹ ਮਤਲਬ ਸਾਹ ਦੀ ਦਿੱਕਤ ਹੋ ਰਹੀ ਹੈ ਜੰਮਦੇ ਬੱਚਿਆਂ ਨੂੰ ਪੋਲਿਊਸ਼ਨ ਕਰਕੇ ਹੋ ਰਹੀ ਹੈ ਹੁਣ ਸਾਫ਼ ਮਤਲਬ ਦੇਖੋ ਪੋਲਿਊਸ਼ਨ ਗੰਦਾ ਹੋਏਗਾ ਤੇ ਜਿਹੜੀ ਸਾਡੀ ਫਸਲਾਂ ਵੀ ਜਿਹੜੀਆਂ ਆਣਗੀਆਂ ਤੇ ਫਸਲਾਂ ਵੀ ਇਸ ਤਰ੍ਹਾਂ ਦੇਹੜੀਆਂ ਆਣਗੀਆਂ ਹੁਣ ਦੇਖੋ ਹਰ ਚੀਜ਼ ਮਤਲਬ ਮਤਲਬ ਹਰ ਚੀਜ਼ ਚ ਕੈਮੀਕਲ ਹੋ ਕੇ ਆ ਰਹੀ ਹੈ ਕੋਈ ਫਲ ਹੈ ਕੋਈ ਫਰੂਟ ਹੈ ਔਰ ਕੋਈ ਵੈਜੀਟੇਬਲ ਲਗਾ ਲ ਲੋ ਕੋਈ ਸਬਜ਼ੀਆਂ ਲਗਾ ਲੋ ਉਹਦੇ ਵਿੱਚ ਸਭ ਕੁਛ ਮਤਲਬ ਮਿਲਾਵਟ ਹੋ ਕੇ ਆ ਰਿਹਾ ਵੈ ਠੀਕ ਹੈ ਉਹ ਕੁਛ ਹਵਾਵਾਂ ਇਸ ਤਰ੍ਹਾਂ ਦੀਆਂ ਹੈ ਜੰਮਦਾ ਬੱਚਾ ਵੈਸੇ ਅਗਰ ਕੁਛ ਜੋ ਮਾਂ ਖਏਗੀ ਉਹ ਬੱਚੇ ਨੂੰ ਲੱਗੇਗਾ ਉਹੀ ਅਗੋਂ ਬੱਚੇ ਬਿਮਾਰ ਹੀ ਬਣ ਜਾਂਦੇ ਹਾਂ
ਐ ਤੇ ਹਾਂ ਅਡਲਟ੍ਰੇਸ਼ਨ ਇਨੀ ਜ਼ਿਆਦਾ ਕਲਾਮੇਟ ਚੇਂਜ ਤਾਂ ਬਹੁਤ ਜ਼ਿਆਦਾ ਇਫੈਕਟ ਕਰ ਰਿਹਾ ਨਾ ਬੱਚਿਆਂ ਨੇ ਕਿਉਂਕਿ ਆਪਣੀ ਬੋਡੀ ਇੱਕ ਇੱਕ ਕਲਾਈਮੇਟ ਤੇ ਨਾ ਸੈਟ ਹੋਰ ਦੀ ਕਿ ਇੱਥੇ ਗਰਮ ਹੈ ਤਾਂ ਗਰਮ ਐ ਰਹੇਗਾ ਲੇਕਿਨ ਹੁਣ ਪਤਾ ਹੀ ਨਹੀਂ ਚੱਲ ਰਿਹਾ ਇੱਕ ਅੜ ਸਠ ਸਰਦੀ ਦਾ ਮੌਸਮ ਤਾਂ ਗਾਇਬ ਹੀ ਹੋ ਗਿਆ
ਸਰਦੀ ਨੂੰ ਮਤਲਬ ਸਿਰਫ ਇੱਕ ਜਨਵਰੀ ਮਹੀਨਾ ਹੁੰਦਾ ਜਨਵਰੀ ਜਾਂ ਫਰਵਰੀ ਤੱਕ ਜਿਹੜੀ ਇੱਕ ਦੋ ਮਹੀਨੇ ਲਗਾ ਲਓ ਜਿਹੜੀ ਸਰਦੀ ਪੈਂਦੀ ਹੈ ਉਸ ਤੋਂ ਜ਼ਿਆਦਾ ਸਰਦੀ ਪੈਂਦੀ ਨੀ ਆ
ਨਹੀਂ ਆਊਗੀ ਜਿਹੜੀ ਭਰਪੂਰ ਸਰਦੀ ਜਿਹੜੀ ਹੁੰਦੀ
ਉਹ ਤੇ ਹਾਂ ਉਹ ਪੰਦਰਾਂ ਦਿਨ ਬੜੀ ਮੁਸ਼ਕਿਲ ਨਾਲ ਬਹੁਤ ਹਾਂ ਬਹੁਤ ਮੁਸ਼ਕਿਲ ਨਾਲ ਪਹਿਲੇ ਦਸੰਬਰ ਤੋਂ ਸ਼ੁਰੂ ਹੋ ਜਾਂਦੀ ਸੀ ਉਹ ਦਸੰਬਰ ਵਰਗੀ ਤੇ ਰਹੀ ਨੀ ਸਰਦੀ ਹਾਂ ਨਵੰਬਰ ਦਸੰਬਰ ਤੋਂ ਸ਼ੁਰੂ ਹੋ ਜਾਂਦੀ ਹਾਂ ਨਵੰਬਰ ਤੋਂ ਸ਼ੁਰੂ ਹੋ ਜਾਂਦੀ ਉਹ ਸਰਦੀ ਰਹੀ ਨੀ।
ਫਰਵਰੀ ਤੱਕ ਹੈ ਹਾਂ ਹੁਣ ਤਾਂ ਗਾਇਬ ਹੀ ਹੋ ਗ ਵਿਚਲੇ ਉਹਦੇ ਵਿਚਲੇ ਮੌਸਮ ਸਿੱਧੀ ਗਰਮੀ ਆਉਂਦੀ ਹੈ ਤੇ ਗਰਮੀ ਮੀ ਸੱਤ ਅੱਠ ਮਹੀਨੇ ਤਾਂ ਗਰਮੀ ਰਹਿੰਦੀ
ਹਾਂਜੀ ਹਾਂਜੀ ਹਾਂਜੀ ਨਾ ਨਾ ਸਰ
ਨੌਟਮ ਸਾਰੇ ਗਾਇਬ ਹੋ
ਸਾਰੇ ਗਾਇਬ ਹੋ ਗਏ ਸੀ ਸਾਾਰੇ ਦ ਹੋਗਾ ਨਹੀਂ ਤੇ ਚਾਹ ਮਤਲਬ ਚਾਹ ਸੀ ਵੈਦਰ ਹੁੰਦੇ ਸੀ ਜਿ ਜ ਇੱਕ ਰੇ ਨਰਾ ਹੁੰਦਾ ਸੀ ਇੱਕ ਖਟਮ ਆ ਗਿਆ ਬ੍ਰੇਕਸ ਆ ਜਾਂਦਾ ਸੀ ਤੇ ਇੱਕ ਸਪਿੰਗ ਆਉਂਦਾ ਸੀ ਇਹ ਸਭ ਖਤਮ ਹੋ ਗਿਆ ਸਭ ਮਿਕਸ ਮੌਸਮ ਹੋ ਗਿਆ ਕਦੀ ਸਰਦੀ ਕਦੀ ਗਰਮੀ ਕਦੀ ਹਵਾ
ਸਿਰਫ਼ ਗਰਮੀ ਸਿਰਫ਼ ਗਰਮੀ ਹੀ ਰਹਿ ਗਈ ਹੈ ਗਰਮੀ ਹੀ ਗਰਮੀ
ਸਰਦੀਆਂ ਤੇ ਕੱਪੜੇ ਪੈਵੇ ਹੀ ਪਏ ਰੈਂਦੇ ਨੇ ਬਸ ਉਹਨਾਂ ਨੂੰ ਧੁੱਪ ਲਗਵਾ ਦਿੰਦੀ ਹੈ ਸਾਰ ਚ ਇੱਕ ਵਾਰ
ਸਹੀ ਗੱਲ ਵੱਡੇ ਵੱਡੇ ਸ਼ਹਿਰਾਂ ਚ ਤਾਂ ਬਿਲਕੁਲ ਹੀ ਨਹੀਂੀ ਰਹੀ ਨਾ ਜਿਵੇਂ ਛੋਟੇ ਛੋਟੇ ਲੱਗਦੇ ਪਿੰਡ ਲਗਾ ਲੋ ਕਿਸੇ ਥੋੜਾ ਸਰਦੀ ਦੇ ਕੁਛ ਮਿਲੇਗੀ ਕਿ ਹਾਂ ਚ ਸਰਦੀ ਕੁੱਝ ਕੋਰਾ ਨਜ਼ਰ ਆਏਗਾ ਵੱਡੇ ਸ਼ਹਿਰਾਂ ਚ ਤੇ ਕੋਰਾ ਨਜ਼ਰ ਹੀ ਨੀ ਆਉਂਦਾ ਕੋਰਾ ਨਜ਼ਰ ਨਹੀਂ ਪੋਲਿਊਸ਼ਨ ਹੀ ਪੋਿਊਸ਼ਨ ਰਹਿ ਗ ਪੋਲਿਊਸ਼ਨ ਹੀ ਰਹਿ ਗਿਆ ਕੋੜਰਾ ਘੰਡਿਆ ਹੀ ਨਹੀਂੀ ਪੋਲਿਊਸ਼ਨ ਹੀ ਰਹਿ ਗਿਆ ਸਾਰਾ ਹਾਂ ਹਾਂ ਹਾਂ ਹਾਂਜੀ ਤੁਹਾਡੇ ਨਾਲ ਵੀ ਅਛਾ ਲੱਗਦਾ ਮੈਨੂੰ ਸਤਿ ਸ੍ਰੀ ਅਕਾਲ